ਹੈਲੋ
ਸਸ ਸ੍ਰੀ ਕਾਲ ਜੀ।
ਸਸ ਸ੍ਰੀ ਕਾਲ ਕੀ ਹਾਲ-ਚਾਲ।
ਵਧੀਆ ਜੀ ਤੁਸੀਂ ਦੱਸੋ।
ਬਸ ਵਧੀਆ ਕੀ ਕਰ ਰਹੇ।
ਕੁਛ ਨੀ ਜੀ ਫ੍ਰੀ ਸੀ ਜੀ।
ਅੱਛਾ ਪਰਿਵਾਰ ਠੀਕ ਸਭ।
ਹਾਂਜੀ ਸਭ ਵਧੀਆ ਤੁਸੀਂ ਦੱਸੋ ਜੀ।
ਸਭ ਵਧੀਆ, ਸਭ ਵਧੀਆ ਹੋਰ ਕੀ ਕਰ ਰਹੇ ਫ੍ਰੀ।
ਹਾਂਜੀ ਫ੍ਰੀ ਸੀ ਜੀ।
ਰੋਟੀ ਪਾਣੀ ਖਾ ਲਿਆ।
ਹਾਂਜੀ ਖਾ ਲਏ ਜੀ।
ਕੀ ਖਾਧਾ?
ਅਸੀਂ ਅੱਜ ਪਰਾਂਠੇ ਬਣਾਏ ਸੀ ਸਿੰਪ ਪਲ ਹਾਂ ਹਾਂਜੀ ਦਹੀ ਨਾਲ ਜੀ।
ਵੈਸੇ ਕੀ ਬਣਦਾ।
ਵੈਸੇ ਤਾਂ ਰੋਟੀ ਬਣਦੀ ਹੈ ਜੀ।
ਮਤਲ ਫੁਲਕੇ ਵਗੈਰਾ ਜਿਵੇਂ ਹੋਵੇ।
ਹਾਂਜੀ ਫੁਲਕੇ ਜੀ।
ਅੱਛਾ-ਅੱਛਾ
ਹਾਂਜੀ-ਹਾਂਜੀ
ਹੋਰ ਅੱਜ ਮੈਂ ਵੀ ਛੁੱਟੀ ਕੀਤੀ ਹੀ।
ਅੱਛਾ ਠੀਕ ਐ ਜੀ।
ਹਮ ਮੈਨੂੰ ਵੀ ਦੋ ਤਿੰਨ ਕੰਮ ਸੀ, ਨਈਂ-ਨਈਂ ਦੋ ਤਿੰਨ ਕੰਮ ਪਏ ਸੀ ਨਾ। ਤੇ ਮੈਂ ਸੋਚਿਆ ਮੈਂ ਕਰ ਲਾਂ ਪਰ ਹੋਈ ਨੀ।
ਅੱਛਾ ਜੀ ਫੇਰ ਤੇ ਛੁੱਟੀ ਵੇਸਟ ਗਈ।
ਵੇਸਟ ਹੀ ਗਈ ਇੱਕ ਹਿਸਾਬ ਨਾਲ।
ਹਾਂਜੀ
ਹੋਰ
ਹੋਰ ਵਧੀਆ ਜੀ, ਮੌਸਮ ਕਿਵੇਂ ਦਾ ਅੱਜ।
ਅ ਥੋੜ੍ਹੀ ਬਹੁਤੀ ਧੁੱਪ ਹੈਗੀ ਏ ਪਰ ਮੌਸਮ ਥੋੜਾ ਠੰਡਾ ਹੈਗਾ ਵਾ। ਧੁੱਪ ਵੀ ਹੈਗੀ ਪਰ ਥੋੜਾ ਠੰਡਾ ਵੀ ਹੈਗਾ ਹਾ। ਪਰ ਕੱਲ ਬੜਾ ਮਤਲਬ ਕਿ ਹਾ ਸਭ ਵ ਸਭ ਕਰ ਲਿਆ, ਸਭ ਕਰ ਲਿਆ ਹੁਣ ਦੁਪਹਿਰ ਦਾ ਸੋਚਣ ਦੇ ਕੀ ਕਰਨਾ।
ਅੱਛਾ ਠੀਕ ਐ ਜੀ।
ਹਾਂ ਅੱਜ ਵੀ ਉਹੀ, ਉਹੀ ਟੈਮ ਨਾਲ ਉੱਠੀ ਜਿਹੜੇ ਟੈਮ ਨਾਲ ਆਪਾਂ ਜਾਂਦੇ ਨਾ ਕੰਮ ਤੇ। ਰੂਟੀਨ ਬਣਿਆ ਹੁੰਦਾ ਨਾ।
ਹਾਂਜੀ
ਫੇਰ ਮੈਂ ਕਿਹਾ ਸ਼ਾਇਦ ਮੈਂ ਜਾਣਾ ਵਾ ਫੇਰ ਯਾਦ ਆਇਆ ਕਿ ਅੱਜ ਤੇ ਮੇਰੀ ਛੁੱਟੀ ਐ।
ਅੱਛਾ।
ਹਾਂ।
ਕੱਲ ਬਹੁਤ ਹਨੇਰੀ ਸੀ ਹਨ ਜੀ ਬਹੁਤ ਸੀ ਜੀ ਇੱਧਰ ਬਹੁਤ। ਨੁਕਸਾਨ ਹੋਇਆ ਲਾਈਟਾਂ ਵਾਲੇ ਖੰਭੇ ਨੀ ਹੁੰਦੇ ਹੈਗੇ ਬਿਜਲੀ ਬੰਦ ਹੋ ਰਹੀ ਹੈ ਸਾਡੀ ਉਹ ਸਾਰੇ ਡਿੱਗ ਗਏ।
ਹਾਂ, ਸਾਡੇ ਵੀ ਬੜਾ ਨੁਕਸਾਨ ਹੋਇਆ।
ਹਾਂਜੀ।
ਬਹੁਤ ਜਿਆਦਾ ਨੁਕਸਾਨ ਹੋਇਆ ਮਿੱਟੀ ਕੱਟਾ ਹੀ ਬੜਾ ਹੋ ਗਿਆ ਤੇ
ਬਹੁਤ ਜੀ ਅੱਜ ਸਵੇਰੇ ਬਹੁਤ ਔਖੀ ਸਫ਼ਾਈ ਕੀਤੀ ਇਨੀ ਇੰਨੀ ਮਿੱਟੀ ਚੜ੍ਹ ਜਾਂਦੀ ਹੈ ਨਾ।
ਹਮ- ਹਮ ਬੜਾ ਗੰਦ ਸਾਰੇ ਪਾਸੇ ਇੰਨਾ ਗੰਦ ਪੈ ਗਿਆ।
ਹਾਂਜੀ।
ਹੋਰ ਕੀ ਕਰ ਰਹੇ?
ਹੁਣ ਤਾਂ ਫਰੀ ਸੀ ਜੀ ਤੇ ਰਾਤ ਨੂੰ ਵੀ ਸੀਗਾ ਤੁਹਾਡੇ ਮੀਂਹ।
ਹਾਂ, ਰਾਤੀ ਥੋੜਾ- ਥੋੜਾ ਬਾਰਿਸ਼ ਆਹ ਲਾਈਟ ਗਈ ਰਹੀ ਨਾ ਰਾਤੀ ਆਈ ਬਾਰਾਂ ਵਜੇ।
ਹਾਂਜੀ- ਹਾਂਜੀ ਸਾਡੇ ਵੀ ਐਵੇਂ ਸੀ।
ਹਾਂ ਕਈਆਂ ਦਿਨ ਨ ਲਾਈਟ ਆਈ।
ਹਾਂ, ਕਈਏ ਨਾ ਫਿਰ ਨੁਕਸਾਨ ਜ਼ਿਆਦਾ ਹੋਇਆ ਨਾ ਬਿਜਲੀ ਬੁਜਲੀ ਵਾਲੇ ਖੰਭੇ ਡਿੱਗ ਗਈਏ ਤਾਂ ਕਰਕੇ ਕਿੰਨੀ ਆਈ ਹੈਗੀ ਗੀ।
ਹਾਂ ਕਈਆਂ ਦੇ ਉਹ ਮਤਲਬ ਕਿ ਲਾਈਟਾਂ ਵਗੈਰਾ ਖ਼ਰਾਬ ਹੋ ਗਈਆਂ ਨਾ। ਜਿਹੜੇ ਤਾਰਾਂ ਹੁੰਦੀਆਂ ਉਹਦੇ ਨੁਕਸਾਨ ਹੋ ਗਏ ਨੇ।
ਹਾਂਜੀ। ਹੋਰ ਵਧੀਆ ਜੀ।
ਵਧੀਆ ਹੋਰ ਸਿਸਟਰ
ਹਾਂਜੀ। ਹਾਂਜੀ।
ਹਾਂਜੀ।
ਅੱਜ ਸਿਸਟਰ ਇੱਥੇ ਆ ਰਹੇ ਮੈਂ ਕਿਹਾ ਸਵੇਰੇ ਹੀ ਆ ਗਏ ਸੀਗੇ।
ਆਗੇ ਨੇ।
ਹਾਂਜੀ। ਅੱਜ ਮੌਸਮ ਠੰਡਾ ਸੀ ਨਾ ਫਿਰ ਹਾਂਜੀ ਫਿਰ ਤਾਂ ਕਰਕੇ ਸਵੇਰੇ ਸਵੇਰੇ ਆ ਗਏ।
ਠੀਕ ਹੈ ਠੀਕ ਹੈ ਵਧੀਆ ਰੌਣਕ ਲੱਗ ਜੂਗੀ ਹੋਰ ਕੀ। ਹਮ ਹੋਰ।
ਹੋਰ ਵਧੀਆ ਜੀ। ਵਧੀਆ।
ਵਧੀਆ ਚੱਲ ਰਿਹਾ ਸਭ ਹਹ ਅੱਜ ਮੈਂ ਮੈਂ ਕਿਹਾ ਅੱਜ ਮੇਰਾ। ਨਾ ਨਾ ਹਜੇ ਤੇ ਉਹ ਕੰਮ ਪਏ ਘਰ ਦੇ ਕੰਮ ਪਏ ਨੇ ਅੱਜ ਬਾਹਰ ਕੰਮ। ਕਰਨ ਚੱਲ ਗਏ ਸੀ ਨਾ ਮੰਮੀ ਤੇ ਮੈਂ ਉਹ ਬਣਿਆ ਹੀ ਨਹੀਂ ਇਕ ਅੱਧਾ ਬਣਿਆ ਨੀ ਬਾਕੀ ਚਲੋ ਓਦੇ ਪਿੱਛੇ ਤੇ ਮੈਂ ਛੁੱਟੀ ਕੀਤੀ ਸੀ। ਤੇ ਮੈਂ ਕਿਹਾ ਹੁਣ ਜਦੋਂ ਉਹ ਕੰਮ ਕਰਾਂਗੇ ਨਾ ਤੇ ਸਵੇਰੇ ਸਵੇਰੇ ਨਿਕਲਾਂਗੀ ਮੈਂ ਤੇ ਸਿੱਧਾ ਕੰਮ ਚੱਲ ਜਾਗੀ ਏਦਾਂ ਮੇਰਾ ਨੁਕਸਾਨ ਨਾ ਹੋਵੇ।
ਹਾਂਜੀ।
ਹਮ। ਹੁਣ ਮੈਂ ਤੇ ਪਛਤਾਣਦੀ ਮੈਂ ਕਿਹਾ ਮੈਂ ਛੁੱਟੀ ਕਰ ਲਈ। ਜੇ ਕੰਮ ਹੀ ਨਹੀਂ ਬਣਿਆ ਪੁੱਛਿਆ ਵੀ ਸੀ ਕਹਿੰਦੇ। ਮਤਲਬ ਮੈਡਮ ਨੇ ਬੈਠੇ ਰਹਿਣਾ ਵਾ ਬੈਠੇ ਰਹਿਣਾ ਪਰ ਜਦੋਂ ਕੰਮ ਹੀ ਨੀ ਬਤਿਆ ਇਥੇ ਵੀ ਲਾਈਟ ਚੱਲ ਗਈ
ਅੱਛਾ। ਠੀਕ ਹੈ।
ਹਾਂ ਹਮ
ਇੱਕ ਤ ਰਾਤ ਹਨੇਰੀ ਜੇ ਕਰਕੇ ਲੈਟ ਨੀ ਹੈਗੀ ਨਾ
ਕਈਆਂ ਦੇ ਲਾਈਟਾਂ ਹੀ ਨਹੀਂ ਆਈਆਂ ਕਈਆਂ ਦੇ ਬੱਤੀ ਹ ਵੀ ਗਈ ਰਹੀ ਹੈ।
ਹਾਂਜੀ ਵੈਸੇ ਤੂੰ ਲੈਟ ਘੱਟ ਹੀ ਘੱਟ ਕੱਟ ਦੇ ਨੇਗੇ ਲੇਕਿਨ ਫਿਰ ਰਾਤ ਹਨੇਰੀ ਕਰਕੇ ਨੁਕਸਾਨ ਹੋਇਆ ਨਾ।
ਹਾਂ ਹਾਂ ਤੇ ਜਿੱਥੇ ਆਪਾਂ ਕੰਮ ਕਰਦੇ ਨਾ ਓਦਰ ਉੱਥੇ ਮੈਂ ਕੈਂਦੀ ਬੱਤੀ ਜਾਂਦੀ ਰਹਿੰਦੀ ਹੈ।
ਅੱਛਾ
ਇੰਨੀ ਬੱਤੀ ਜਾਂਦੀ ਇੰਨੀ ਬੱਤੀ ਜਾਂਦੀ ਨਾ ਕਈ ਤੇ ਸਾਰਾ ਸਾਰਾ ਦਿਨ ਹੀ ਬੱਤੀ ਗਈ ਰੈਂਦੀ ਹੈ ਤੇ ਜਦੋਂ ਕੰਮ ਪੂਰੇ ਹੋ ਜਾਂਦਾ ਉਦੋਂ ਤਿੰਨ ਵਜੇ ਆਂਦੀ ਆ ਜਦੋਂ ਆਪਾਂ ਵੀ ਘਰ ਜਾਣਾ ਹੋਵੇ।
ਅੱਛਾ ਠੀਕ
ਹਮ ਸਾਡੇ ਚਾਵਾਂ ਦੇ ਇੰਡਕਸ਼ਨ ਤੇ ਬਣਦੀਆਂ ਰੋਟੀ ਵੀ ਇੰਡਕਸ਼ਨ ਚ ਬਣਦੀ ਹੈ ਪਰ ਬੱਤੀ ਨੀ ਹੋਏਗੀ ਤੇ ਫੇਿਰ ਨੁਕਸਾਨ ਹੀ ਹੋਣਾ ਨਾ ਬੰਦਾ
ਹਾਂਜੀ ਹਾਂਜੀ
ਦਿਲ ਤੇ ਕਰਦਾ ਹੀ ਹੈ ਚਾਹ ਪੀਣ ਨੂੰ ਫੇਰ ਬੰਦਾ ਕੀ
ਹਮ ਹਾਂਜੀ
ਹਮ ਉਹ ਜਾਦਾ ਨੁਕਸਾਨ ਹੁੰਦੇ ਨੇ ਮੈਨੂੰ ਤੇ ਮੈਂ ਤੇ ਬਹੁਤ ਮੈਂ ਤੇ ਦੋ ਟੈਮ ਉੱਥੇ ਚਾਹ ਪੀਂਦੀ ਰੈਂਦੀ ਆਂ। ਵਜਰ ਬੱਤੀ ਗਈ ਰਵੇ। ਤੇ ਫਿਰ ਬੜਾ ਮੈਨੂੰ ਹੁੰਦਾ ਕੀ ਯਾਰ ਚਾਹ ਨੀ ਮਿਲਦੀ
ਅੱਛਾ ਠੀਕ ਚਾਹ ਜਾਦਾ ਪੀਨੇ ਹੋਗੇ ਤੁਸੀਂ?
ਮੈਂ ਦੋ ਟੈਮ ਪੀਨੀ ਆ ਪਰ। ਕੰਮ ਦੇ ਅਕੋਰਡਿੰਗ ਮੈਂ ਚਾਹ ਪੀਣੀ ਪੀਣੀ ਹੁੰਦੀ ਤਾਂ ਹੀ ਮੇਰਾ ਕੰਮ ਚੱਲਦਾ
ਅੱਛਾ ਠੀਕ ਹੈ।
ਹਾਂ ਹਮ ਹ
ਸਾਡੇ ਵੀ ਕੈਣ ਦੇ ਪੈਲਾਂ ਚਾਹ ਕਰ ਲਓ ਫੇਰ ਹੀ ਕੋਈ ਕੰਮ ਕਰਾਂਗੇ।
ਅੱਛਾ ਅੱਛਾ ਤੇ ਦੁਪਹਿਰੀ ਕਿੰਨੇ ਵਜੇ ਖਾਂਦੇ ਰੋਟੀ
ਅਹ ਦੁਪੈਰੇ ਨੀ ਅਸੀਂ ਖਾਂਦੇ ਵੀ ਜਿਨੂੰ ਭੁੱਖ ਲੱਗਦੀ ਹੁੰਦੀ ਆ ਉਹ ਖਾ ਲੈਂਦਾ ਹੁੰਦਾ ਜ ਚਾਵਣਾਣੇ ਆ ਦੋ ਵਜੇ
ਅੱਛਾ।
ਹਾਂ ਨਹੀਂ ਤਾਂ ਨਹੀਂ ਦੁਪੈਰੇ ਵੀ ਅਸੀਂ ਕੋਈ ਸਪੈਸ਼ਲ ਰੋਟੀ ਨਹੀਂ ਬਣਾਂਦੇ ਹੈਗੇ ਗੇ।
ਹਮ ਹਮ ਹਮ
ਜਿਵੇਂ ਸਵੇਰ ਆਲੀਆਂ ਪਈਆਂ ਹੁੰਦੀਆਂ ਹਨਾ ਵੀ ਕਾਫ਼ੀ ਲਾ ਲੈਂਦੇ ਹਾਂ ਵੀ ਜਿਹਨੇ ਦੁਪੈਰੇ ਖਾਣੇ ਹੋ ਗਈ ਚੱਲ ਖਾ ਲੈਣਗੇ ਬਸ ਨਹੀਂ ਤਾਂ ਅਸੀਂ ਦੋ ਟੈਮ ਹੀ ਰੋਟੀ ਖਾਂਦੇ ਹਾਂ ਸਵੇਰੇ ਸ਼ਾਮ।
ਠੀਕ ਠੀਕ ਸਾਰਿਆਂ ਦੇ ਆਪਣਾ ਆਪਣਾ ਰੂਟੀਨ ਬਣਿਆ ਹੁੰਦਾ ਨਾ
ਹਾਂਜੀ
ਕੋਈ ਰੋਟੀ ਰੋਟੀ ਔਖੀ ਲੱਗਦੀ ਕਈ ਕ ਗਏ ਚਾਵਲ ਬਣਾ ਲੋ ਈਜ਼ੀ ਹੋ ਜਾਏਗਾ। ਸਸ।
ਹਾਂਜੀ
ਹਮ ਹੋਰ ਨਵੀਂ ਤਾਜੀ ਸੁਣਾਓ।
ਹੋਰ ਵਦੀਆ ਕੱਲ ਨੂੰ ਦੇਖਦੇ ਹਾਂ ਸ਼ਿਸਟਰ ਆਈਏ ਨਾ ਸ਼ੋਪਿੰਗ ਕਰਨ ਜਾਵਾਂਗੇ ਕੱਪੜੇ ਕੱਪੜੇ ਲੈ ਕੇ ਆਵਾਂ ਗਰਮੀ ਦੇ।
ਅੱ ਆਹੋ ਗਰਮੀ ਦੇ ਮੈਂ ਵੀ ਲਿਆਣੀ ਆ ਟੀ ਸ਼ਰਟਾਂ ਮੈਂ ਪਹਿਲੇ ਲਿਆਂਦੀ ਸੀ ਟੀ ਸ਼ਰਟਸ। ਪਰ ਬੜੀਆਂ ਵਧੀਆ ਰਹੀਆਂ ਮੈਂ ਟੀ ਸ਼ਰਟਸ ਹੀ ਪਾਉਂਦੀ ਆ।
ਚਲੋ ਵਧੀਆ ਜੀ। ਹਾਂਜੀ ਗਰਮੀ ਚ ਤਾਂ ਫੇਿਰ ਇਹੀ ਵਧੀਆ ਰਹਿੰਦੀਆਂ ਨਾ।
ਆਹ ਤੇ ਮੈਂ ਕਿਹਾ ਮੈਂ ਇੱਕ ਅੱਧੀ ਹੋਰ ਜੀਨ ਲੈ ਲਈਏ।
ਚਲੋ ਵਧੀਆ ਜੀ ਤੁਸੀਂ ਔਨਲਾਈਨ ਲੈਂਦੇ ਹੁੰਦੇ ਹੋ ਕਿ ਆਫਲਾਈਨ ਸ਼ੋਪ ਤੇ ਜਾ ਕੇ।
ਔਫਲਾਈਨ ਔਫਲਾਈਨ।
ਹਾਂਜੀ ਵਧੀਆ ਜੀ। ਔਨਲਾਈਨ ਤਾਂ ਚੀਜ਼ ਘੱਟ ਪਤਾ ਲੱਗਦੀ ਆ ਨਾ।
ਉਹ ਕਿਉਂਕਿ ਜਿਹੜੀ ਓਫਲਾਈਨ ਹੋਵੇ ਨਾ ਤੇ ਬੰਦਾ ਆਪ ਹੀ ਹੱਥ ਲਾ ਕੇ ਵੇਖੇ।
ਹਾਂ।
ਗੱਲ ਹੈਗੀ।
ਹਾਂਜੀ ਦੀਦੀ। ਜਿਹੜੀਆਂ ਆਪਾਂ ਹੁਣ ਔਨਲਾਈਨ ਕਰਦੇ ਹੈਗੇ ਹਾਂ ਉਹਨਾਂ ਦਾ ਪਤਾ ਨੀ ਲੱਗਦਾ। ਹੈਗਾ ਨਾ ਵੀ ਕਿਵੇਂ ਦੀ ਹੈਗੀ ਉਹ ਰੀਅਲ ਚ ਫੋਟੋ ਤੇ ਕੁਛ ਹੋਰ ਹੁੰਦੀ ਹੈ ਜਦੋਂ ਆਉਂਦੀ ਆ ਉਹ ਕੁਛ ਹੋਰ ਆਉਂਦੀ ਆ।
ਆਹੋ ਸਹੀ ਗੱਲ ਹੈ। ਮੈਂ ਦੇਖਦੀ ਨਾ ਲਿਪਸਟਿਕ ਵਗੈਰਾ ਵੀ। ਉਹ ਕਲਰ ਇੰਨੇ ਸੋਹਣੇ ਲੱਗੇ ਹੁੰਦਾ ਇੰਨੇ ਸੋਹਣੇ ਕਲਰ ਹੁੰਦੇ ਨੇ। ਜਦੋਂ ਇੱਕ ਅੱਧਾ ਕੋਈ ਮੰਗਵੇ ਉਹ ਕਲਰ ਹੀ ਨਹੀਂ ਆਉਂਦਾ ਸੜਿਆ ਜਹਾ ਕਲਰ ਆ ਜਾਂਦਾ।
ਹਾਂ ਐਵੇਂ ਮੈਂ ਵੀ ਮੰਗ ਕੇ ਦੇਖਿਆ ਨਾ ਦੀਦੀ ਫੋਟੋ ਤੇ ਤਾਂ ਕੁਛ ਹੋਰ ਲੱਗਦਾ ਜਦੋਂ ਆਉਂਦਾ ਵੀ ਆਹ ਕੁਛ ਆਰਡਰ ਕੀਤਾ ਸੀ ਆਪਾਂ।
ਆੋ ਆਹੋਹੋ ਮੇਰੇ ਨਾ ਹੱਥ ਲੱਗੇ ਹੋ ਮੈਂ ਨੀ ਤਾਂ ਹੀ ਨੀ ਮੈਂ ਖਰੀਦੀ।
ਅੱਛਾ।
ਹਾਂ। ਇੱਥੇ ਬਸ ਆ ਕਿ ਔਨਲਾਈਨ ਚੀਜ਼ ਮੰਗਵਾ ਲਿਆ ਲੋ ਖਾਣ ਪੀਣ ਦੀ ਉਹ ਦਸ ਪੰਦਰਾਂ ਮਿੰਟ ਚ ਆਜਊਗੀ।
ਹਾਂ ਔਨਲਾਈਨ ਚੀਜ਼ ਤਾਂ ਵਧੀਆ ਹੁੰਦੀ ਹੈ ਲੇਕਿਨ ਜਦੋਂ ਕੋਈ ਆਪਾਂ ਕੱਪੜੇ ਵਗੈਰਾ ਲਿਆਉਣੇ ਓ
ਉਹ ਨਹੀਂ ਸਹੀ ਗੱਲ ਉਹ ਨੀ ਸਹੀ ਹੁੰਦੀ।
ਹਾਂਜੀ।
ਉਹ ਤੇ ਆਪ ਹੀ ਜਾਓ ਲੈ ਆਓ। ਜਿਹੜਾ ਪਸੰਦ ਆਏ ਉਹ ਖ਼ਰੀਦ ਲੋੋ ਨਾਲ। ਪੈਸੇ ਵੀ ਨਹੀਂ ਨਾ ਚੁੱਭਦੇ।
ਹਾਂਜੀ।
ਹਮ ਹੋਰ ਦੁਪਹਿਰ ਦਾ ਕੀ ਸੋਚਿਆ ਰੋਟੀ ਪਾਣੀ ਦਾ।
ਦੁਪਹਿਰ ਦਾ ਦੱਸ ਜੇ ਖਾਣੀ ਹੋਈ ਤਾਂ ਖਾ ਲਾਂਗੇ ਦੁਪਹਿਰ ਸਵੇਰੇ ਬਣਾਈ ਆ ਨਾ ਜਿਹੜੀ।
ਨਹੀਂ ਨਹੀਂ ਸਰ
ਤੇ ਸਬਜੀ ਸਬਜੀ ਦਾ ਅਸੀਂ ਕੱਦੂ ਬਣਾਇਆ ਸੀਗਾ।
ਅੱਛਾ ਅੱਛਾ ਠੀਕ ਹੈ ਹੋਰ। ਨਾਲ ਉਹ ਤੁਹਾਡੇ ਉਹ ਜੀਜੂ ਵੀ ਆਏ।
ਨਹੀਂ ਨਹੀਂ ਉਹ ਤਾਂ ਆਰਮੀ ਚ ਹੈ ਨਾ ਉਹ ਨੂੰ ਛੁੱਟੀ ਨਹੀ ਮਿਲੀ ਹੈਗੀਗੀ।
ਅੱਛਾ ਅੱਛਾ ਉੱਥੇ ਨੇ ਉਹਨਾਂ ਦੀ ਉਹਨਾਂ ਦੀ ਵੀ ਨੌਕਰੀ ਬੜੀ ਟਫ ਹੁੰਦੀ ਹੈ।
ਬਹੁਤ ਟਫ ਹੁੰਦੀ ਹੈ ਜੀ।
ਹਮ।
ਮੇਰੀ ਸਿਸਟਰ ਕੋਲ ਨਾ ਜਦੋਂ ਗੁੜੀਆ ਹੋਈ ਹੈਗੀ ਤੇ ਉਹਨਾਂ ਨੂੰ ਨਾ ਛੁੱਟੀ ਨਹੀਂ ਦਿੱਤੀ। ਹੈਗੀਗੀ ਤੇ ਫਿਰ ਕਿੰਨਾ ਔਖਾ ਹੁੰਦਾ ਹੈਾ ਜਦੋਂ ਛੁੱਟੀ ਨਾ ਮਿਲੇ।
ਹਾਂ ਹੋ ਫਿਰ ਕਿਦੇ ਕੋਲ ਰਏ।
ਫੇਰ ਸਿਸਟਰ ਉੱਥੇ ਸੀਗੀ ਇਹਨਾਂ ਦੀ ਸੱਸ ਨੇ ਸਾਂਭ ਲਿਆ ਸੀਗਾ ਤੇ ਇੱਧਰੋਂ ਮੰਮੀ ਵ ਬਾਗੇਏ ਸੀਗੇ।
ਠੀਕ ਏ, ਠੀਕ ਹੈ।
ਹਾਂ, ਫੇਰ ਮੇਰੀ ਸਿਸ ਟਰ ਦੀ ਗੁੜੀਆ ਹੋ ਗਈ ਸੀ ਤਿੰਨ ਮਹੀਨਿਆਂ ਦੀ, ਉਦੋਂ ਆਏ ਸੀਗੇ। ਕਿੱਥੇ ਟਾਈਮ ਹੁੰਦਾ ਵੀ ਹਨਾ ਚਲੋ? ਜਦੋਂ ਜਵਾਕ ਹੋਇਆ ਵੀ ਉਦੋਂ ਦੇਖਣਾ ਕਿੱਥੇ? ਤਿੰਨ ਮਹੀਨਿਆਂ ਬਾਅਦ ਦੇਖਿਆ।
ਅੱਛਾ।
ਹਾਂ, ਫਿਰ ਐਵੇਂ ਈ ਹੁੰਦਾ ਨਾ, ਉਹਨਾਂ ਨੂੰ ਛੁੱਟੀ ਟੈਮ ਤੇ ਨਹੀਂ ਦਿੰਦੇ ਹੈਗੇ ਦੀਦੀ।
ਏਹ ਵੀ ਔਖਾ ਹੈਗਾ, ਜਦੋਂ ਲੋੜ ਹੋਵੇ, ਉਦੋਂ ਦੇਣੀ ਨੀ।
ਹਾਂ।
ਬੜਾ ਫ਼ਰਕ ਪੈ ਜਾਂਦਾ।
ਹਾਂਜੀ।
ਹੋਰ ਸਭ ਵਧੀਆ?
ਹਾਂਜੀ ਸਭ ਵਧੀਆ ਜੀ।
ਚਲੋ, ਠੀਕ ਹੈ।
ਹਾਂਜੀ, ਠੀਕ ਏ।
ਓਕੇ ਬਾਏ-ਬਾਏ।
ਠੀਕ ਏ।